ਜੀ ਸਤਿ ਸ੍ਰੀ ਅਕਾਲ ਕੀ ਹਾਲ ਕੀ ਹਾਲ ਤੁਹਾਡੇ? ਅਸੀਂ ਵੀ ਵਧੀਆ। ਹੋਰ ਕੀ ਕਰਦੇ। ਕੀ ਕਰਦੇ ਪਾਏ ਸੀ।
ਬਸ ਬੈਠੀ ਸੀ, ਸੋਚ ਰਹੀ ਸੀ ਕੁੱਛ‌।
ਵਧਿਆ ਅੱਜ ਕੱਲ, ਤਾਂ ਬੜੀ ਅਜੱ ਕੱਲ ਤਾਦ ਦੇਖੋ। ਫੈਸਿਲਿਟੀਜ਼ ਹੈ ਹੀ ਔਨਲਾਈਨ ਦੇ ਵੀ ਹੈ, ਅਤੇ ਔਫਲਾਈਨ ਦੋਨਾਂ ਦੇ ਫਾਇਦੇ ਵੀ ਹੈ। ਨੁਕਸਾਨ ਵੀ ਹੈ, ਉਹ ਤਾਂ ਆਪਦੇ ਉੱਪਰ ਡਿਪੈਂਡ ਹੈ ਸਾਡੇ ਉੱਤੇ। ਤੁਸੀਂ ਕਿਹੜੇ ਪਸੰਦ ਕਰ ਦਿਓ ਔਨਲਾਈਨ ਸ਼ੋਪਿੰਗ ਕਰਨਾ ਕਿ ਔਨਲਾਈਨ
ਉਨਲਾਈਨ ਵੀ ਬਹੁਤ ਵਧੀਆ ਲੱਗਦਾ ਹੈ। ਜਦੋਂ ਆਪਾਂ ਨੂੰ ਔਫਰ ਮਿਲਦੀਆਂ ਨੇ ਕਿਸੇ ਚੀਜ਼ ਦੀ ਉਦੋਂ ਵਧੀਆ ਲੱਗਦੀ‌। ਹਾਂ। ਪਰ ਆਪਾਂ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਜਾ ਕੇ ਸੌਪ ਦੇ ਖੜ ਬੈਠ ਕੇ ਆਪਾਂ ਚੀਜ਼ ਜਿਹੜੀ ਵੇਖਦੇ ਆ ਹੱਥ ਨਾਲ ਪਰਖ ਕੇ ਲੈਦੇ। ਦੇ ਹਾਂ ਉਹ ਚੀਜ਼ ਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ।
ਨਾਲ ਨਾਲ ਥੋੜ੍ਹੀ ਜਿਹੀ ਆਊਟਿੰਗ ਵੀ ਹੋ ਜਾਂਦੀ ਹੈ ਨਾ ਫਿਰ ਬੰਦਾ ਸਾਰਾ ਦਿਨ ਘਰ ਤਾਂ ਹੀ ਬੈਠਾ ਰਹਿੰਦਾ ਹੈ। ਬਾਹਰ ਜਾਂਦਾ ਤਾ ਥੋੜਾ ਘੁੰਮ ਲੈਂਦੇ ਫਿਰ ਵੀ ਲੈਂਦਾ ਹੈ, ਕਿਸੇ ਨਾਲ ਗੱਲਬਾਤ ਵੀ ਕਰ ਲੈਂਦਾ।
ਬਿਲਕੁਲ ਜੀ ਬਿਲਕੁਲ।
ਹੂ ਪਰ ਫਿਰ ਬੰਦਾ ਨੀ ਆਂਦਾ ਕੱਪੜੇ ਵਗੈਰਾ ਦਾ ਥੋੜਾ ਜਿਹਾ ਹੁੰਦਾ ਹੈ, ਕਿ ਅਸੀਂ ਵੇਖ ਲਈਏ।
ਬਿਲਕੁਲ-ਬਿਲਕੁਲ ਬਾਕੀ, ਤੁਸੀਂ ਹਰ ਚੀਜ਼ ਅੱਜ ਕੱਲ੍ਹ ਮਿਲ ਜਾਂਦੀ। ਸਹੀ ਹੈ, ਸਹੀ ਤਰੀਕੇ ਨਾਲ ਬਸ ਸਿਰਫ ਇੱਕ ਤਾਂ ਥੋੜ੍ਹੀ ਪ੍ਰੋਬਲਮ ਰਹਿੰਦੀ ਕੱਪੜੇ ਦੀ, ਕੱਪੜੇ ਦੇ ਕੋਈ ਕੋਈ ਸਮਝ ਨਹੀਂ ਹੈ, ਕਿ ਕਿੱਥੋਂ ਲਈਏ ਤੇ, ਕਿਵੇਂ ਲਈਏ। ਕਿਉਂਕਿ ਕਈ ਵਾਰ ਅੱਜ ਕਲ੍ਹ ਲੋਕਾਂ ਨੇ ਕੀ ਕਿਹਾ ਇੱਕ ਅੱਛਾ, ਕੋਈ ਚੱਲ ਰਿਹਾ ਹੈ ਉਹਦੀ -ਉਹਦੀ ਕਾਪੀਆਂ ਕਰਕੇ ਹੋਰ ਵੀ ਲੋਕੀ ਕਰ ਰਹੇ ਨੇ ਉਹਨਾਂ! ਤੋਂ ਵੇਖ ਕੇ ਉਹਨਾਂ ਨੂੰ ਗ਼ਲਤ ਮਤਲਬ ਔਨਲਾਈਨ ਉਹਨਾਂ ਨੂੰ ਪੈਸੇ ਪਾ ਰਹੇ ਨੇ, ਏਦਾਂ ਗ਼ਲਤ ਵੀ ਹੋ ਰਿਹਾ ਆ ਬਹੁਤ ਫਰੋਡ ਹੋ ਰਹੇ ਆ, ਬਿਲਕੁਲ। ਬਹੁਤ ਹੋ ਰਿਹਾ।
ਇੱਕ ਉਹ ਹੁੰਦਾ ਨਾ, ਕਿ ਔਨਲਾਈਨ ਅ ਔਨਲਾਈਨ ਲੈਂਦੇ ਹਾਂ ਆਪਾਂ ਕੱਪੜਾ ਵਗੈਰਾ, ਤਾਂ ਉਹਦੇ ਚ ਕਈ ਵਾਰ ਕੀ ਹੋ ਜਾਂਦਾ ਹੈ ਕੀ ਦਿਖਾਉਂਦੇ ਕੁਛ ਹੋਰ ਹੈ। ਔਰ ਭੇਜ ਕੁਛ ਹੋਰ ਦਿੰਦੇ ਨੇ, ਉਹਦੇ ਨਾਲ ਕਿੰਨਾ ਆਪਾਂ ਪੈਨ ਰਿਟਰਨ ਵੀ ਨਹੀਂ ਕਰ ਸਕਦੇ, ਫਿਰ ਉਹਨਾਂ ਨੂੰ ਕਈ ਵਾਰ ਰਿਟਰਨ ਪੋਲਿਸੀ ਵੀ ਨਹੀਂ ਹੁੰਦੀ।
ਨਹੀਂ ਹੁੰਦੀ, ਨਹੀਂ ਹੁੰਦੀ, ਬਿਲਕੁਲ ਜੀ। ਪਰ ਜਿਹੜੀ ਓਰੀਜਨਲ ਐਪਸ ਜੇ ਕੋਈ ਵੀ ਲੈ ਲਓ, ਉਹਨਾਂ ਤੇ ਫਿਰ ਵੀ ਕੋਈ ਵੀ ਚੀਜ਼ ਲੈ ਰਹੇ ਹੋ ਨਾ ਤੁਸੀਂ, ਉਹਨਾਂ ਦੀ ਫਿਰ ਵੀ ਤਾਨੂੰ ਵਾਪਸੀ ਹੈ। ਦਸ ਦਿਨ, ਪੰਦਰਾਂ ਦਿਨ ਦੇ ਵਿੱਚ- ਵਿੱਚ, ਤਾਡੀ ਵਾਪਸੀ ਹੋ ਜਾਂਦੀ ਹੈ। ਜਾਂਦੀ ਹੈ ਪਰ ਆਪਾਂ ਜੇ ਤੁਸੀਂ ਨੋਰਮਲ ਥਾਨ ਤੋਂ ਲਈਏ ਜੇ ਫੇਰ ਨੋਰਮਲ ਜਗ੍ਹਾ ਤੇ ਜਿਨ੍ਹਾਂ ਨੇ ਜਿਨ੍ਹਾਂ ਵੀ ਸ਼ੂਟ ਕੀਤੈ ਜਿਹਨਾਂ ਤੇ ਗੌਰਮੈਂਟ ਅਪਰੂਵਡ ਹੈ ਨਾ, ਉਹਨਾਂ ਲਈ ਵਧੀਆ ਰਹਿੰਦੀ ਹੈ ਉਹ ਚੀਜ਼
ਹਾਂ, ਨਹੀਂ ਉਹ ਤਾਂ ਹੈ, ਉੱਥੇ ਤਾਂ ਪਤਾ ਕੀ ਹੁੰਦਾ। ਉੱਥੇ ਤਾਂ ਫਿਰ ਓ ਹੁੰਦਾ ਨਾ ਕਿ ਤੁਹਾਨੂੰ ਰਿਟਰਨ ਦਾ ਪੋਲਿਸੀ ਹੁੰਦੀ ਹੈ ਤੁਹਾਡੇ ਪੈਸੇ ਵੀ ਰਿਟਰਨ ਆ ਜਾਂਦੇ ਆ ਕਈ ਵਾਰ ਤਾਂ ਸਾਨੂੰ ਚੀਜ਼ ਆਉਂਦੀ ਹੈ ਘਰੇ ਪੈਸੇ ਤਾਂ ਆਪਾਂ ਪੇਮੈਂਟ ਪਹਿਲਾਂ ਕਰ ਦਿੰਦੇ ਪਸੰਦ ਨਹੀਂ ਆਉਂਦੀ ਸਾਡੀ ਰੀ ਟਰਨ ਚ ਡਾਲ ਦਿੰਦੇ ਤਾਂ ਪੈਸੇ ਵਾਪਿਸ ਆ ਜਾਂਦੇ ਆ ਸਾਡੇ ਅਕਾਊਂਂਟ ਚ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜਿਦਾ ਆਪਾਂ ਕੋਈ ਵੀ ਸਮਾਨ ਮੰਗਵਾਉਂਨੇ ਹਾਂ ਤੁਹਾਨੂੰ ਇਹ ਡਿਲੀਵਰੀ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਪਰ ਪਤਾ ਹੈ ਨਾ ਜਦੋਂ ਪੈਸੇ ਦੇਂਗੇ ਤੇ ਸਮਾਨ ਤੁਰੰਤ ਆ ਈ ਜਾਏਗਾ ਪਰ ਉਹ ਟੈਸ਼ਨ ਨਹੀਂ ਹੁੰਦੀ ਆਪਾਂ
ਕਿ ਪੰਜ ਸੱਤ ਮਿੰਟ ਵਿੱਚ ਵੀ ਡਿਲੀਵਰੀ ਹੋ ਜਾਂਦੀ ਆ। ਆਪਾਂ ਕਈ ਚੀਜ਼ ਮੰਗਵਾਉਣੀ ਆ ਖਾਣ ਪੀਣ ਦੀ
ਬਹੁਤ ਸਹੂਲਤਾਂ ਆਉਂਦੀਆਂ ਹੈ। ਹਾਂਜੀ, ਬਹੁਤ ਸਹੂਲਤਾਂ ਆ ਗਈਐ ਅਜ ਔਨਲਾਈਨ 'ਚ ਆਪਾਂ ਇਹ ਨੀ ਕਹਿੰਦੇ ਔਨਲਾਈਨ' ਚ ਸਿਰਫ ਆਪਾਂ ਰਾਸ਼ਨ ਘਰ ਦੀ ਚੀਜ਼ਾਂ ਅੱਜ ਕੱਲ੍ਹ ਮਤਲਬ ਬਹੁਤ ਚੀਜ਼ਾਂ ਜਿਹੜੀ ਮ ਆਪਾਂ ਸ਼ੋਪ ਤੋਂ ਲੈਂਦੇ ਹਾਂ ਉਹ ਕੁਛ ਫ਼ਰੀ ਮਿਲਦੀਆਂ ਨੇ ਆਪਾਂ ਨੂੰ। ਪਰ ਉਹਨਾਂ ਦੇ ਆਫ਼ਰ ਆਨਲਾਈਨ ਖਰੀਦਦੇ ਆਂ ਤੇ ਬਹੁਤ ਸਸਤੀਆਂ ਪੈਂਣਦੀਆਂ ਨੇ ਆਪਾਂ ਨੂੰ। ਜਿੱਥੇ ਆਪਾਂ ਨੂੰ ਲੱ ਸੇਵੇਟੀ ਪਰਸੈਂਟ ਡਿਸਕੌਂਟ ਬਿਲਕੁਲ- ਬਿਲਕੁਲ ਓਫਰ ਤਾਂ ਆਉਂਦਾ ਹੀ ਹੈ ਪਰ ਆਫਰ ਕਈ ਦਿੰਦੇ ਹੈ ਪਰ ਕਈ ਆਫਰ ਆਵਦੇ ਵੱਲੋਂ ਵੀ ਦਿੰਦੇ ਨੇ। ਕਿ ਸਾਡਾ ਮਤਲਬ ਹਾਂ ਸਾਡੀ ਚੱਲੇ ਕੋਈ ਆਪਣੀ ਕਰਨ ਵਾਸਤੇ ਉਹਨਾਂ ਨੂੰ ਕਿ ਹਾਂ ਹੁਮਾਰੀ ਸਾਡੀ ਸ਼ੋਪ ਚੱਲੇ ਅੱਛੀ ਤਰ੍ਹਾਂ।
ਕੋਈ ਡੇ ਵਗੈਰਾ ਆ ਜਾਂਦਾ ਉਹਦੇ ਵਿੱਚ ਵੀ ਡਿਸਕਾਊਂਟ ਲਾ ਦਿੰਦੇ ਨੇ ਉਹ। ਕਦੇ ਕੋਈ ਆ ਜਾਂਦਾ ਫੈਸ ਵਲ ਵਗੈਰਾ ਯਾ ਕੁੱਛ ਹੁੰਦਾ ਹੈ। ਤਾਂ ਆਨਲਾਈਨ ਉਹਦੇ ਚ ਡਿਸਕਾਊਂਟ ਲਾਦੇ ਨੇ ਇੰਨਾ ਪਰਸੈਂਟ ਡਿਸਕਾਊਂਟ ਹੈ ਤਾਂ ਲੋਕਾਂ ਨੂੰ ਥੋੜਾ ਜਿਹਾ ਅਟਰੈਕਟ ਕਰਨ ਲਈ ਕਿ ਆਨਲਾਈਨ ਸ਼ੋਪਿੰਗ ਕਰੀਏ ਸਾਰੇ।
ਹਾਂਜੀ, ਬਿਲਕੁਲ-ਬਿਲਕੁਲ ਮੈਂ ਤਾਂ ਜਦੋਂ ਤੋਂ ਸ਼ੁਕੀਨ ਹਾਂ। ਬਹੁਤ ਅੱਛੇ ਮਤਲਬ ਸ਼ੋਪਿੰਗ ਦੋਨੋ ਤਰਫ ਕਰਨਾ। ਪਸੰਦ ਕਰਦੀ ਹਾਂ, ਕੱਪੜਾ ਜੇ ਮੈਨੂੰ ਪਸੰਦ ਆਵੇ ਤਾਂ ਕੋਸ਼ਿਸ਼ ਤਾਂ ਕਰਦੀ ਆ ਕਿ ਮੈਂ ਆਨਲਾਈਨ ਨਾ ਕਰਾਂ, ਔਫਲਾਈਨ ਹੀ ਕਰਾਂ ਪਰ ਫੇਰ ਬਾ ਜਦੋਂ ਕੋਈ ਰੈਗੁਲਰ ਨੀ, ਕੱਪ ਦਾ ਸਮਾਨ ਲੈਣਾ ਜਾਂ ਕੁੱਛ ਹੋਰ ਲੈਣਾ। ਇੱਕ ਵਾਰੀ ਘਰ ਬੈਠੀ ਆ ਮੈਂ ਆਪਣੇ ਕਿਸੇ ਫਿੰਡ ਦੇ ਮਤਲਬ ਕਿਤੇ ਉੱਥੇ ਵੀ ਮੇਰੇ ਨਾਲ ਇਦਾਂ ਧੋਖਾ ਗਿਰੀ ਹੋ ਚੁੱਕੀ ਹੈ, ਮੇਰੇ ਪੈਸੇ ਮੇ ਅਹ ਪੈਸੇ ਵੀ ਕਾਫ਼ੀ ਕੋਸਟਲੀ ਸੀ, ਸਮਾਨ ਪ੍ਰੋਡਕਟ ਮੰਗਵਾਏ ਪ੍ਰੋਡਕਟ ਨੇ ਗ਼ਲਤ ਮਤਲਬ ਫੇਸ ਤੇ ਗ਼ਲਤ ਇਫੈਕਟ ਕੀਤਾ, ਮਤਲਬ ਕਹਿ ਦੋ ਕਿ ਪੈਚਿਸ ਤੇ ਬਣ ਗਏ ਸੀ। ਮੇਰੇ ਤੇ ਕਾਫੀ ਟੈਮ ਤੱਕ ਉਹ ਸਹੀ ਨਹੀਂ ਹੋ ਰਹੀ ਸੀ ਬਹੁਤ ਮਤਲਬ ਮੁਸ਼ਕਿਲਾਂ ਉਹਨੂੰ ਠੀਕ ਕੀਤਾ, ਕੱਲ੍ਹ ਉਹ ਵਾਪਿਸ ਵੀ ਨਹੀਂ ਲੈ ਰਹੇ ਤੇ ਮੇਰੇ ਤਾਂ ਪੈਸੇ ਤੇ ਗਏ ਨਾ ਕਿਤੇੇ ਤਾਂ। ਪਰ ਕਈ ਚੀਜ਼ਾਂ ਤੇ ਆਪ ਵਿਸ਼ਵਾਸ਼ ਨਹੀਂ ਕਰਦੇ।
ਬਿਲਕੁਲ ਪਤਾ ਕੀ ਹੁੰਦਾ ਇਹ ਜਿਹੜਾ ਹੁੰਦਾ ਕੋਸਮੇਟ ਥੋੜਾ ਜਿਹਾ ਆਪਾਂ ਨੂੰ ਵੇਖ ਕੇ ਲੈਣਾ ਪੈਂਦਾ, ਕਿ ਜਿਹੜੀ ਆਪਣੀ ਸਕਿਨ ਵਿੱਚ ਆਪਾਂ ਦਾ ਨਾ ਉਹਨੂੰ ਸਾਹਮਣੇ ਵਾਲੇ ਨੂੰ ਤਾਂ ਦੱਸ ਸਕਦੇ ਹਾਂ। ਕਿ ਤੇਰੇ ਤੋਂ ਲੈ ਕੇ ਗਏ ਸੀ। ਸਾਡੇ ਸੂਟ ਨੀ ਕੀਤਾ ਜਾਂ ਫਿ ਆਪਾਂ ਰਿਟਰਨ ਵੀ ਕਰ ਉਹਨੂੰ ਬੋਲ ਕੇ ਵੀ ਆ ਸਕਦੇ ਹਾਂ ਓਨਲਾਈਨ ਚ ਕੀ ਐ, ਆਪਾਂ ਕੁਛ ਕਹਿ ਤਾਂ ਸਕਦੇ ਨੇ ਕਈ ਵਾਰ ਹੁੰਦਾ ਉਹ ਲੋਕ ਸਾਨੂੰ ਬਲੋਕ ਵਗੈਰਾ ਵੀ ਕਰ ਦਿੰਦੇ ਨੇ।
ਹਾਂਜੀ ਕਰ ਦਿੰਦੇ ਆ ਦਿੰਦੇ ਆ ਬਿਲਕੁਲ ਕਰ ਦਿੰਦੇ ਜਿਵੇਂ ਇਲੈਕਟ੍ਰੋਨਿਕ ਚੀਜ਼ਾਂ ਹੁੰਦੀਆਂ ਨੇ ਉਹ ਮਿਸ਼ਰ ਸ਼ੋਪ ਤੋਂ ਲੈ ਕੇ ਨੀ ਜਾਣੀ ਚਾਹੀਦੀ, ਖੁੱਦ ਜਾਓ ਕਿਤੇ ਮੋਲ, ਸ਼ੋਪ ਉੱਥੋਂ ਹੀ ਲੈਣੀ ਚਾਹੀਦੀ ਹੈ। ਪਰ ਕਦੀ ਵੀ ਔਨਲਾਈਨ ਨਹੀਂ ਲੈਣਾ ਚਾਹੀਦੀਆਂ ਚੀਜ਼ਾਂ ਕਿਉਂਕਿ ਕੋਈ ਪਤਾ ਨਹੀ ਹੁੰਦਾ ਉਹਨਾਂ ਦਾ
ਨਈ ਪਤਾਂ ਕੀ ਹੁੰਦਾ ਕਈ ਕਈ ਰਸਟਡ ਐਪ ਹੁੰਦੀਆਂ ਨੇ ਉਹਦੇ ਉਹ ਤਾਂ ਤੁਸੀਂ ਮਤਲਬ ਡਿਸਕਾਊਂਟ ਵਗੈਰਾ ਜਿਵੇਂ ਲੱਗਦੇ ਰਹਿੰਦੇ ਨੇ ਤੁਸੀਂ ਲੈ ਸਕਦੇ ਹੋ ਤਾਂ ਉਹ ਤਾਂ
ਪਰ ਜਦੋਂ ਨਹੀਂ ਜਦੋਂ ਸੇਲ ਲੱਗੀ ਹੁੰਦੀ ਹੈ ਨਾ ਉਧਰ ਰਿਟਰਨ ਪੋਲਿਸੀ ਵੀ ਨਹੀਂ ਹੁੰਦੀ ਤੇੇਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੁੰਦਾ ਕਿ ਅਸੀਂ ਤੇਲ ਉਹ ਚੋ ਨਿਕਾਲ ਨੈ ਹੁਣ ਅਸੀਂ ਤਾਂ ਅਸੀਂ ਤਾਂ ਆਪਣੇ ਵੱਲੋਂ ਹਾਂ ਅਸੀਂ ਆਪਣੇ ਵੱਲੋਂ ਸਹੀ ਦਿੱ ਤੇ ਸਾਡੇ ਕੋਲ ਕਿੱਦਾਂ ਆਇਓ ਮੈਨੂੰ ਸਾਨੂੰ ਨਹੀਂ ਪਤਾ ਕਈ ਲੋਕ ਏਦਾਂ ਵੀ ਹੁੰਦੇ ਐ।
ਉਹ ਤਾਂ ਦੇਖੋ ਸਾਰੇ ਜ਼ਿਆਦਾ ਹੀ ਹੈ ਚਾਹੇ ਕੋਈ ਮਰਜ਼ੀ ਚੀਜ਼ ਲੈ ਲਓ ਤੁਸੀਂ
ਹਾਂ ਉਹ ਤਾਂ ਦੁਕਾਨਦਾਰ ਵੀ ਐਵੇਂ ਹੀ ਕਰਦੇ ਨੇ, ਅੱਜ- ਕੱਲ ਸਾਰੀ ਇੱਕੋ ਹੀ ਗੱਲ ਐ। ਸਹੀ ਗੱਲ ਹੈ ਤੁਹਾਡੀ
ਕੋਈ ਪਤਾ ਨੀ ਲੱਗਦਾ ਇਨ ਸਭ ਚੀਜ਼ਾਂ ਦਾ ਉਹ ਆਪ ਆਪਦੀ ਕਿਸਮਤ ਹੁੰਦੀ ਹੈ ਬੰਦੇ ਦੀ ਕਿ ਕਿਹੜੀ ਚੀਜ਼ ਵਧੀਆ ਨਿਕਲ ਆ ਗਈ ਤੇ ਕਿਹੜੀ ਨਹੀਂ ਕਈ ਵਾਰ ਹੁੰਦਾ ਆਪਾਂ ਸ਼ੋਪ ਤੋਂ ਵੀ ਲੈ ਕੇ ਆਂਦੇ ਆਂ ਉਹ ਚੀਜ਼ ਵਧੀਆ ਨੀ ਨਿਕਲਦੀ
ਹਾਂਜੀ, ਬਿਲਕੁਲ ਇੱਕ ਇਹ ਵੀ ਹੁੰਦਾ ਨਾ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਸੱਜ ਸਵਰ ਕੇ ਆਪ ਆਪਾਂ ਨੂੰ ਇਹ ਹੁੰਦਾ ਕਿ ਕਿਤੇ ਜਾਈਏ ਤੇ ਆਪ ਸ਼ੋਪ ਪਿੰਗ ਕਰਕੇ ਆਈਏ ਬੰਦਾ ਇੱਕ ਹਫ਼ਤਾ ਪੈਂਦਾ ਇੱਕ ਹਫ਼ਤੇ ਤੋਂ ਦੂਸਰੇ ਹਫ਼ਤੇ ਵੀ ਪਾਣ ਨਹੀ ਦਿੰਦਾ, ਉਹ ਕਹਿੰਦਾ ਚਲੋ ਨਿਕਲੀਏ ਘਰੋਂ ਬੋਰ ਹੋ ਜਾਨੇ ਆਂ ਇੱਕ ਆਊਟਿੰਗ ਹੋ ਜਾਂਦੀ ਹੈ ਉੱਥੇ ਖਾ ਪੀਂਦੇ ਹਾਂ ਆਪਦਾ ਸ਼ੋਪਿੰਗ ਕਰਦੇ ਹਾਂ ਪੂਰੀ ਇੰਜੋਏਮੈਂਟ ਕਰਦੇ ਹਾਂ, ਪੂਰੀ ਫੈਮਿਲੀ ਨਾਲ ਵੀ ਲੈ ਜਾਂਦੇ ਆ ਬੱਚੇ ਵੀ ਨਾਲ ਜਾਂਦੇ ਨੇ ਉਹ ਇੱਕਲਾ ਕੋਈ ਇੰਜੋਇਮੈਂਟ ਹੁੰਦਾ ਹੈ, ਜਿੱਥੇ ਜਾਣ ਦਾ ਉਦੋਂ ਸ਼ੋਪਿੰਗ ਕਰਨ ਦਾ ਮਜ਼ਾ ਵੀ ਕੁਛ ਹੋਰ ਹੁੰਦਾ ਚੁਆਇਸ ਹੁੰਦੀ ਹੈ। ਸਦੂ ਸਾਹਮਣੇ ਵਾਲੇ ਦੀ ਵੀ ਚੁਆਇਸ ਲੱਗਦੀ ਹੈ ਕਿ ਹਾਂ,
ਨਹੀਂ ਉਹ ਤਾਂ ਹੁੰਦਾ ਪਤਾ ਕੀ ਹੁੰਦਾ ਕਈ ਵਾਰ ਅਸੀਂ ਜਾਂਨੇ ਆ ਮਾਰ ਖਿਤੇ ਵਿੱਚ ਇੱਕ ਲੈਣ ਇੱਕ ਚੀਜ਼ ਜਾਂਦੇ ਆ ਦੇਖਦੇ ਆ ਦੂਜੀ ਚੀਜ਼ ਵੀ ਸਾਨੂੰ ਵਧੀਆ ਲੱਗ ਵਧੀਆ ਇਹ ਵੀ ਮੈਂ ਲੈਣਾ ਸੀ। ਯਾਦ ਆ ਜਾਂਦਾ ਕਈ ਵਾਰ, ਦੇੇਖ ਕੇ ਚੀਜ਼ ਬੰਦੇ ਨੂੰ, ਕਈ ਵਾਰ ਹੁੰਦਾ ਘਰ ਬੈ ਔਨਲਾਈਨ ਸ਼ੋਪਿੰਗ ਕਰਦੇ ਦਾ ਕਈ ਵਾਰ ਪਤਾ ਹੀ ਨੀ ਲੱਗਦਾ ਕਿ ਬਾਅਦ ਚ ਪਤਾ ਲੱਗਦਾ ਮੈਂ ਤਾਂ ਇਹ ਵੀ ਲੈਣਾ ਸੀ ਮੈਂ ਤਾਂ ਇਹ ਵੀ ਲੈਣਾ ਸੀ।
ਸਹੀ ਗੱਲ ਹੈ ਉਹ ਤਾਂ ਟੈਮ ਜਾ ਕੇ ਜਦੋਂ ਪਤਾ ਚੱਲਦਾ ਹੈ ਨਾ ਉਦੋਂ ਪਤਾ ਹੀ ਕਰਦਾ ਕਿ ਆਪਾਂ ਨੂੰ ਕਿੱਦਾਂ ਦੀ ਚੀ ਲੈ, ਵੀ ਇਹ ਤੇ ਕਿੱਦਾਂ ਵੀ ਨਹੀਂ ਲੈਦੇ। ਐਦਾ ਤਾਂ ਆਪਾਂ ਘਰੋ, ਆਪਾਂ ਨਿਕਲ ਕੇ ਇੱਦਾਂ ਜਾਂਨੇ ਆ। ਕਿ ਕੁਛ ਨੀ ਲੈਣਾ ਜੋ ਪਸੰਦ ਆਏਗਾ ਉਹ ਲੈਲਾਂਗੇ। ਬਸ ਪਸੰਦ,
ਕਈ ਵਾਰ ਤਾਂ ਹੁੰਦਾ ਕਿ ਚਲੋ ਕੋਈ ਨਾ ਅੱਜ ਵਿੰਡੋ ਸ਼ੋਪਿੰਗ ਹੀ ਕਰਾਂਗੇ। ਘੁੰਮ ਫਿਰ ਕੇ ਆਵਾਂਗੇ ਦੇਖ। ਕੇ ਆਵਾਂਗੇ ਮਾਰ ਕੇ, ਜਿਹਦੇ ਵਿੱਚ ਕੀ ਨਈ ਚੀਜ਼ ਆਈ ਐ।
ਬਸ ਤੁਹਾਨੂੰ ਪਤਾ ਹੀ ਜਦੋਂ, ਤਿਉਹਾਰ ਆਦੇ ਨੇ ਹਰ ਤਿਉਹਾਰ ਤੇ ਕੋਈ ਨਾ ਕੋਈ ਨਾ ਕੋਈ ਮਤਲਬ ਕੱਪੜਾ ਬੰਨ ਨਈ ਜਾਂਦਾ ਐ। ਕੱਪੜਾ ਪੈਰਾਂ ਜੁੱਤੀ ਸਾਰੀ ਚੀਜ਼ਾਂ ਬਣਦੀਆਂ ਹੀ ਬਣਦੀਆਂ ਨੇ ਨੋਰਮਲ, ਔਰ ਸ਼ੌਕ ਨਾਲ ਲੋਕੀ ਪਾਦੇ ਨੇ, ਘਰ ਵੱਲ ਉਦਾ ਕਦੀ ਕੁਛ ਆ ਗਿਆ ਕਦੀ ਕੋਈ ਤਿਹਾਰ ਆ ਗਿਆ।
ਕਿ ਚਲੋ ਇਸ ਸੀ ਬਾਹਨੇ ਬੰਦਾ ਕੋਈ ਚੀਜ਼ ਲੈ ਲੈਂਦਾ।
ਹਾਂ ਬਿਲਕੁਲ ਸਹੀ ਗੱਲ ਹੈ ਇਸੇ ਕਰਕੇ ਗੇਮਾਂ ਆਪਣੇ ਕੋਲ ਇਕੱਠੀਆਂ ਹੁੰਦੀਆਂ ਰਹਿੰਦੀਆਂ ਨੇ, ਜੋੜਦੇ ਰਹਿੰਦੇ ਹਾਂ ਆਪਾਂ-
ਸਹੀ ਗੱਲ ਇਸੀ ਬਹਾਣੇ ਬੰਦਾ ਨੂੰ ਹੁੰਦਾ ਕੋਈ ਫੈਸਟੀਵਲ ਆ ਗਿਆ, ਚਲੋ ਵੀ ਹੁਣ ਤਾਂ ਜਾ ਕੇ ਬਾਜ਼ਾਰ ਸ਼ੋਪ- ਪਿੰਗ ਕਰਕੇ ਆਓ ਬੱਚਿਆਂ ਨੂੰ ਵੀ ਹੁੰਦਾ ਕਿ ਮੰਮੀ ਸਾਨੂੰ ਵੀ ਕੁਛ ਨਈ ਚੀਜ਼ ਦਿਲਾਓ ਤਿਉਹਾਰ ਹੈ ਸਾਨੂੰ ਵੀ ਹੁੰਦਾ ਚੱਲ ਕੋਈ ਗੱਲ ਬੱਚੇ ਵੀ ਲੈ ਲੈਣਗੇ।
ਸਹੀ ਗੱਲ ਏ। ਇਸ ਲਈ ਔਨਲਾਈਨ ਸ਼ੋਪਿੰਗ ਵੀ ਵਧੀਆ ਹੈ ਮੇਰੇ ਹਿਸਾਬ ਨਾਲ ਤੇ ਦੋਨੋਂ ਦੋਨਾਂ ਦੀ ਹੀ ਬੈਨੀਫਿਟਸ ਆਪਾਂ ਨੂੰ ਲਾਈਫ ਦੇ ਵਿੱਚ
ਦੇਖੋ ਬੈਨੀਫਿਟ ਦੋਨਾਂ ਦੇ ਵੀ ਹੈ, ਨੁਕਸਾਨ ਵੀ ਹੈ, ਹਰ ਚੀਜ਼ ਦੇ-
ਅੱਗੇ ਕਹਿਣ- ਨਾ ਤੁਸੀਂ ਔਨਲਾਈਨ ਤੇ ਨਾ ਤੁਸੀਂ ਉਫਲਾਈਨ ਚ ਲੈ ਕਿ ਸਾਨੂੰ ਉਥੋਂ ਜ਼ਿਆਦਾ ਹਾਂ- ਬਸ ਇਹ ਹੈ ਕਿ ਕੱਪੜੇ ਦੀ ਗਰੰਟੀ ਜ਼ਰੂਰ ਮਿਲ- ਜਾਂਦੀ ਆਪਾਂ ਨੂੰ ਕੀ ਪਤਾ ਏ ਤੇ ਹਾਂ ਆਪਾਂ ਆਪਦੇ ਹੱਥਾਂ ਨਾਲ ਦੇਖ ਕੇ ਲਈਏ ਜਿਹੜਾ ਆਪਾਂ ਚੀਜ਼ ਹੱਥਾਂ ਨਾਲ ਦੇਖ ਕੇ ਨਹੀਂ ਲੈਂਦੇ ਉਹ ਓ ਆਪਾਂ ਨੂੰ ਪਤਾ ਨੀ- ਚਲਦਾ-
ਕਈ ਵਾਰ ਹੁੰਦਾ ਕਿ ਦੇਖੋ ਆਪਾਂ ਔਫਲਾਈਨ ਵੀ ਲੈ ਕੇ ਆਦੇ ਹਾ ਕੱਪੜਾ ਵਗੈਰਾ ਘਰ ਆ ਕੇ ਦੇਖਦੇ ਹਾਂ ਜਾਂ ਧੋਂਦੇ ਹਾਂ ਤਾਂ ਪਤਾ ਹੀ ਨੀ ਲੱਗਦਾ-
ਨਹੀਂ ਪਤਾ ਨਹੀਂ ਪਤਾ ਚੱਲਦਾ ਬਿਲਕੁਲ ਕਿਉਕਿ ਕਿਉਂਕਿ ਗਰੰਟੀ ਨਾਮ ਦੀ ਚੀਜ਼ ਖਤਮ- ਹੋ ਚੁੱਕੀ ਹੈ ਅੱਜ ਦੇ ਟਾਇਮ ਚ- ਤੁਸੀਂ ਕੱਪੜੇ ਚ ਹਾਂ ਬਿਲਕੁਲ- ਕੱਪੜੇ ਚ ਅੱਜ ਕੱਲ੍ਹ ਸ ਮਿਲਾਵਟ- ਚੱਲ ਰਹੀ ਏ
ਨਹੀਂ ਉਹ ਤਾਂ ਚਲੋ ਪਰ ਇਹ ਹੁੰਦਾ ਕਿ ਦੇਖ ਕੇ ਲੈਂਦੇ ਨਾ ਥੋੜਾ ਜਿਹਾ ਆਪਦੇ ਆਪ ਨੂੰ ਸੈਟਿਸਫਾਈਡ ਹੋ ਜਾਂਦਾ-
ਹਾਂ ਇਹ ਇੱਕ ਮਨ ਨੂੰ ਸ਼ਾਂਤੀ ਮਿਲਦੀ ਹੈ ਬਿਲਕੁਲ ਬਿਲਕੁਲ ਬਿਲਕੁਲ ਇਹ ਸ਼ਾਂਤੀ ਜ਼ਰੂਰ ਮਿਲਦੀ ਹੈ। ਆਪਣੇ ਆਪ ਨੂੰ ਕਿ ਹਾਂ ਬਾਈ ਮੈਂ ਆਪਣੀ ਪਸੰਦ ਦੀ ਚੀਜ਼ ਲੈ ਕੇ ਆਈ ਆ।
ਚੱਲ ਬੰਦਾ ਥੋੜ੍ਹਾ ਘੁੰਮ ਫਿਰ ਵੀ ਲੈਂਦਾ ਹੈ ਬਾਹਰ ਜਾ ਕੇ- ਕੁਛ ਖਾ ਪੀ ਆਂਦਾ ਹੋਰ ਕੀ ਏ ਥੋੜਾ ਜਿਹਾ ਟਾਈ ਟਾਈਮ ਪਾਸ ਹੋ ਜਾਂਦਾ ਬੰਦੇ ਦਾ-
ਬਿਲਕੁਲ- ਬਿਲਕੁਲ ਆ ਦੇਖੋ ਕਿੱਟੀਜ਼ ਹੁੰਦੀਆਂ ਨੇ- ਸਾਡੀਆਂ ਕਿੱਟੀ ਦੇ ਵਿੱਚ ਵੀ ਅਸੀਂ ਕੀ ਕਰਦੇ ਨੇ। ਤਾਰੀਫ਼ ਅਸੀਂ ਰੋਜ਼ ਦਿਨ ਹਰ ਛੁੱਟੀ ਦੇ ਹਰ ਮਹੀਨੇ ਨਵੀਂ ਤੋਂ, ਨਵੀਂ ਡਰੈਸ ਦਾ ਅਸੀਂ ਬੋਲ ਦਿੰਦੇ ਆ। ਇਹ ਡਰੈਸ ਪੈਣ ਕੇ ਆਉਣੀ ਐਂ। ਅਸੀਂ ਲਿਖ ਦਿੰਦੇ ਆ, ਕਿ ਅਸੀਂ ਇਹੀ ਡਰੈਸ ਪੈਣੀ, ਇਦਾਂ ਦਾ ਤਿਆਰ ਹੋਣਾ, ਉਹ ਓਦਾਂ ਦੇ ਬਣ ਕੇ ਆਉਂਦੇ ਆ ਸਾਰੇ, ਮਤਲਬ ਇਹ ਨਵੇਂ ਤੋਂ ਨਵਾਂ ਟਰ ਟਰੈਂਡ ਬਣ ਰਿਹਾ। ਮਿਲ ਆਈ।
ਸਹੀ ਗੱਲ, ਉੱਥੇ ਵੀ ਆਪਾਂ ਇਹੀ ਪੁੱਛਦੇ ਐ। ਕਿ ਆ ਤੂੰ ਕਿੱਥੋਂ ਸ਼ੋਪਿੰਗ ਕੀਤੀ, ਤਾਂ ਤੂੰ ਕਿੱਥੋਂ ਸ਼ੋਪਿੰ
ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਚਲੋ ਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।